ਸ਼੍ਰੀ ਅਕਾਲ
ਹਾਂਜੀ ਹਾਂਜੀ ਫਿਰ ਸਟੇਸ਼ਨ ਆਵਾਂ ਅਜ
ਬਸ ਵਧੀਆ ਵਧੀਆ ਵਧੀਆ ਆਹ ਮੈਂ ਕੁਛ ਪੁੱਛਣਾ ਸੀ ਤੁਹਾਨੂੰ ਨਾ ਮੈਂ ਕਿਹਾ ਤੁਸੀਂ ਵੀ ਚੱਲ ਬੁਟੀਕ ਦਾ ਕਰਦੇ ਹੋ ਕੁਛ ਪੁੱਛਾਂ ਡਿਜ਼ਾਇਨ ਵਗੈਰਾ
ਅੱਛਾ ਅੱਛਾ ਚਲੋ ਵਧੀਆ ਕੀਤਾ ਅੱਗੇ ਮੈਂ ਸੋਚਦਾ ਹੀ ਪਿਆ ਸੀ ਮੈਂ ਕਿਹਾ ਚਲੋ ਤੁਹਾਨੂੰ ਫੋਨ ਲਾਣੇ ਤੇ ਤੁਹਾਨੂੰ ਟਾਈਮ ਹੀ ਨੀ ਮਿਲ ਰਿਹਾ ਸੀ ਚਲੋ ਮੈਂ ਕਿਹਾ ਚਲੋ ਫ੍ਰੀ ਹੋਕੇ ਕਰਨ ਹੁਣ ਤੁਹਾਡਾ ਆ ਹੀ ਗਿਆ
ਹਾਂਜੀ ਮੈਂ ਵੀ ਅੱਜ ਮੈਂ ਚੱਲ ਹੁਣੇ ਕਰ ਲੈਂਣੀ ਆਾਂ ਪੁੱਛੋ ਮਸ਼ੀਨ ਰੱਖੀ ਦੀ ਆ ਤੇ ਪਤਾ ਨੀ ਹ ਹਾਂਜੀ ਹਾਂਜੀ ਹੋਰ ਕੀ ਕਰਦੇ ਵ ਅਸੀਂ
ਬਸ ਕੁਛ ਹੋਣੀ ਮੈਂ ਉੱਠਿਆ ਸੀ ਸਵੇਰੇ ਗੁਰਦੁਆਰੇ ਜਾਂਦੇ ਆ ਨਾ ਤੇ ਉੱਧਰੋਂ ਆ ਕੇ ਫਿਰ ਆਪਣਾ ਸੋ ਜਾਈਦਾ ਤੇ ਫੇਰ ਹੁਣੇ ਉੱਠਿਆ ਸੀ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਨਾ ਹੀ ਸੀ ਜੀ ਫਿਰ ਵਿੱਚ ਨਾ ਕਿਸੇ ਦਾ ਫੋਨ ਗਿਆ ਤੇ ਫੇਿਰ ਤੁਹਾਡਾ ਆਪੇ ਹੀ ਆ ਨਹੀਂ
ਹਾਂਜੀ ਹੋਰ ਕਰ ਲੈ ਨਾਸ਼ਤਾ
ਹਾਂ ਨਾਸ਼ਤਾ ਤੇ ਅੱਜ ਮੈਂ ਸਵੇਰੇ ਹੀ ਕਰ ਲਿਆ ਗੁਰਦੁਆਰੇ ਆ ਦੇਖ ਆ ਕੇ ਨਾ ਬੜੀ ਭੁੱਖ ਲੱਗਦੀ ਵੀ ਸੀ ਫੇਰ ਆਪਾਂ ਨਾ ਇੱਕ ਪ੍ਰਾਂ ਕੁਛ ਬਲਕੀ ਕੇ ਆਪਣਾ ਖਾ ਕੇ ਫਿਰ ਸੀਗਾ
ਅੱਛਾ ਅੱਛਾ ਤੇ ਗੁਰਦੁਆਰੇ ਨੇ ਕੀਤਾ ਸੀ ਲੰਗਰ
ਹਾਂ ਨਹੀਂ ਰੋਜ਼ ਲੰਗਰ ਨਹੀਂ ਆਉਂਦਾ ਸਿਰਫ ਐਤਵਾਰ ਲੰਗਰ ਆਉਦਾ ਜਾਂ ਫਿਰ ਸੰਗਰਾਂ ਦੀਆਂ ਮੱਸਿਆ ਤੇ ਲੰਗਰ ਹੁੰਦਾ ਤੇ ਉਵੇਂ ਮਤਲਬ ਰੋਜ਼ ਆਪਣਾ ਆਪਾਂ ਗੁਰਦੁਆਰੇ ਚ ਜਾਂਦੇ ਹਾਂ ਨਾ ਤੇ ਆਪਣਾ ਕੀਰਤਨ ਵਗੈਰਾ ਸੁਣ ਕੇ ਪਾਠ ਕਰਕੇ ਤੇ ਆਪਣਾ ਸੱਤ ਸਾਢੇ ਛੇ ਵਜੇ ਤੱਕ ਆ ਜਾਂਦੇ ਹਾਂ ਕੱਪ
ਅੱਛਾ ਅੱਛਾ ਕੋਲ ਹੀ ਹੈ ਤੁਹਾਡੇ
ਨਹੀਂ ਨਹੀਂ ਹੈ ਪੰਜ ਛੇ ਕਿਲੋਮੀਟਰ ਬੁੜੀ ਸ਼ਾਇਦ ਤੁਸੀਂ ਹਾਂ ਉਹਨਾਂ ਚਲੀਆ ਲਗਾਇਆ ਤਾਂਸੀ ਅਹ ਹੈਗੇ ਨੇ ਸਾਡੇ ਇੱਥੇ ਉਹਨਾਂ ਨਾਲ ਫੇਰ ਤਾਂ ਜਾਣਾ ਪੈਂਦਾ ਨਾ
ਹੋਰ
ਬਸ ਵਧੀਆ ਕੀ ਪੁੱਛਣਾ ਅੇ ਕੰਮ ਤੇ ਮੇਰਾ ਬੜਾ ਵਧੀਆ ਤੁਹਾਨੂੰ ਪਤਾ ਹੁਣ ਦੇਖ ਕਾਰੀਗਰ ਮੈਨੂੰ ਹੋਰ ਚਾਹੀਦਾ ਸੀ ਤੇ ਅੱਗੇ ਮੈਂ ਇੱਕ ਦੋ ਬੰਦਿਆਂ ਨੂੰ ਕਿਹਾ ਸੀ ਮੈਂ ਕਿਹਾ ਕੋਈ ਬੰਦੇ ਲੱਭ ਦੋ ਮੈਨੂੰ ਕਿਉਂਕ ਕੰਮ ਤੁਹਾਨੂੰ ਪਤਾ ਅਹ ਟੇਲਰਿੰਗ ਦਾ ਕੰਮ ਵਧੀ ਵੱਧਦਾ ਹੀ ਹੈ ਕਦੀ ਘੱਟਦਾ ਨੀ
ਵੀ ਉਹੀ ਹੈ ਫੇਰ ਕੋਈ ਦੇ ਜਾਂਦਾ ਇੱਕ ਵ ਸੂਟ ਵਗੈਰਾ ਨਾ ਤੇ ਕੁਛ ਆਪਣੇ ਸਿਪ ਜਾਂਦੇ ਤੇ ਕੁਛ ਦੂਸਰਿਆਂ ਦੇ ਹੋ ਜਾਂਦੇ ਹਾਂਜੀ ਹਾਂਜੀ ਹਾਂਜੀ ਆਪਣੇ ਰਿਲੇਟਿਵਸ ਹੀ ਹੋ ਜਾਂਦੇ ਆ ਪੇਕਿਓਂ ਹੋ ਗਏ ਜਾਂ ਇੱਧਰ ਹੋ ਗਏ ਮ ਇਧਰੋਂ ਸੱਸ ਮਾਂ ਦਾ ਹੋ ਗਿਆ ਉੱਧਰ ਭਰਜਾਈਆਂ ਦਾ ਹੋਵੇ ਹਾਂਜੀ ਪਹਿਲੇ ਸੀਂਦੇ ਸੀ ਹੁਣ ਨੀ ਕਹਿੰਦੇ ਹੁਣ ਲੱਭਦਾ ਨੀ ਹੈ ਕਹਿੰਦੇ ਹੁਣ ਨੀ ਪਹਿਲੇ ਸੀਂਦੇ ਸੀ ਹਾਂਜੀ ਅੱਖਾਂ ਕਮਜ਼ੋਰ ਹੋ ਗਈ ਹਾਂ
ਦਾਖਲ ਵੀ
ਹਾਂਜੀ ਹਾਂਜੀ ਉਹ ਫਿਰ
ੜਾ ਨਾ ਉਹਨਾ ਨੂੰ ਨਾ ਕਾਰ ਬਿਠਾਇਆ ਕਰੋ ਨਾ
ਹਾਂਜੀ ਹਾਂਜੀ ਫੇਰ ਕਹਿੰਦੇ ਦਿਲ ਕਰ ਪੈਂਦਾ ਜਣ ਵਾਹ ਅਸੀਂ ਤੇ ਕਹਿੰਦੇ ਨਾ ਜਾਗ ਹਾਂਜੀ
ਹਾਂ ਇਹ ਮਹੀਨੇ ਸਾਡੇ ਬੱਚੇ ਆਏ ਰਹਿੰਦੇ ਨੇ ਪਰ ਕਦੇ ਮਿਲ ਕੇ ਨਹੀਂੀ ਗਏ
ਅੱਛਾ ਅੱਛਾ
ਹਮ
ਅੱਛਾ ਕਵਾਂਗੀ ਤੁਹਾਡੇ ਵੱਲ ਵੀ ਆਉਣ ਕਿਉਂ ਨੀ ਜਾਂਦੇ ਤੁਹਾਡੇ ਵੱਲ
ਬਸ ਹ ਟਾਈਮ ਹੀ ਨੀ ਹੁੰਦਾਨਾ ਨੂੰ ਪਿੱਛੇ ਗੱਲ ਜਿ ਹੋਈ ਸੀ ਤੇ ਕਹਿੰਦੇ ਮੈਂ ਦਵਾਈ ਲੈਣ ਆਉਂਦੀ ਹਾਂ ਬਸ ਆਪਣੇ ਗੋਡੇ ਦਰਦਾਂ ਦੀ ਤੇ ਕਮਰ ਦਰਦ ਦੀ ਤੇ ਫੇਿਰ ਆਪਣਾ ਕਹਿੰਦੀ ਨਹੀਂ ਫੇਿਰ ਵੀ ਇੱਕ ਹੋਰਾਂ ਪਾਸੇ ਵਿੱਚ ਜਾਂ
ਹਾਂਜੀ ਹਾਂਜੀ ਹਾਂਜੀ ਉਹ ਫ ਪਤਾ ਨੀ ਕਿਉਂ ਮੈਂ ਉਦੋਂ ਵੀ ਪਿੱਛੇ ਜੇ ਦੋ ਦਿਨ ਹੀ ਰਹੇ ਸੀ ਉੱਥੇ ਆਯੁਰਵੇੈਦਿਕ ਦਵਾਈ ਲੈਣ ਨ
ਅੱਛਾ -ਅੱਛਾ
ਹਾਂਜੀ ਤੇ ਉਹਨਾਂ ਦਾ ਲੱਕ ਵੀ ਹਾਂ -ਹਾਂ।
ਹਾਂ ਬਸ ਬਹੁਤ ਵਧੀਆ ਜੀ ਕੱਲ ਮੇਰੇ ਪਾਪਾ ਨੇ ਮੈਨੂੰ ਪੁਛਿਆ ਅੱਖ ਬਣਵਾਈ ਸੀ। ਤੇ ਉਹ ਹੁਣ ਬਸ ਚੈੱਕ ਕਰਾਣ ਜਾਣਗੇ।
ਅੱਛਾ -ਅੱਛਾ ਕਿੰਨੀ ਦੇਰ ਹੋ ਗਈ। ਬਣਵਾਈ।
ਹੋ ਗਏ ਨੇ ਮੇਰੇ ਖਰੇ ਸਵਾ ਮਹੀਨਾ ਹੋ ਗਿਆ।
ਅੱਛਾ -ਅੱਛਾ ਹੁਣ ਗਰਮੀਆਂ ਵੀ ਬੜੀਆਂ ਨਾ।
ਹਾਂ ਗਰਮੀ ਤਾਂ ਦੇਖੋ ਬੜੀ ਏ ਹਾਂ ਪਰਹੇਜ਼ ਤਾਂ ਕਰਦੇ ਹੀ ਨੇ ਹੁਣ ਮਤਲਬ ਥੋੜਾ ਜਿ ਹਨਾ ਖਾਣ ਪੀਣ ਦਾ
ਖਾਣ ਪੀਣ ਦਾ ਨੀ ਇਹਦਾ ਪਸੀਨਾ ਵਗੈਰਾ ਦਾ ਨਾ ਹਾਏ ਹਾਂ ਇਹਨਾਂ ਦਾ ਹੁੰਦਾ। ਖਾ ਜਦੋਂ ਬਣਵਾਓ ਨਾ ਇਈਓ ਚੀਜ਼ ਦੇਖਣੀ ਹੁੰਦੀ ਹੈ। ਅੱਖਾਂ ਦੇ ਥੱਲੇ ਪਸੀਨਾ ਨਾ ਆਏ ਕਿਉਂਕਿ ਮੇਰੀ ਮੇਰੀ ਨਾਨੀ ਨੇ ਵੀ ਬਣਵਾਈਆਂ ਸੀ ਨਾ। ਤੇ ਉਹੇ ਵੀ ਹਾਂ ਏਸੀ ਥੱਲੇ
ਨਹੀਂ ਅਸੀਂ ਵੀ ਏਸੀ ਲਗਵਾਇਆ ਤਾਂ ਐਸੀ ਗੱਲ ਨੀ ਹੈ।
ਫਿਰ ਇਹ ਠ ਹਾਂਜੀ ਠੰਡਕ ਹੀ ਰੱਖਣੀ ਚਾਹੀ ਹੈ ਅੱਖਾਂ ਤੇ ਹੋਣੀ ਚਾਹੀਦੀ ਏ।
ਹਾਂ, ਤੇ ਤਾਡੀ ਗਲ ਬਿਲਕੁਲ ਸਹੀ ਏ। ਤੁਸੀਂ ਬੜੇ ਸਮਝਦਾਰ ਔ, ਹਾਂਜੀ ਹੈਨਾ ਕਾਫੀ ਸਮਝਦਾਰ ਔ ਮੈ ਕਿਆ ਤੁਸੀਂ। ਨਈ ਸੀ ਪਤਾ ਕਿ ਬਈ ਕੀ ਸਾਡੇ ਵੀ ਬਈ ਦੈ।
ਅੱਛਾ -ਅੱਛਾ। ਹੋਰ, ਅਸੀਂ ਅੱਜ ਆਲੂ ਮਟ
ਬਸ ਕਾਲ ਜੀ ਗੱਲ ਹੋਈ ਸੀ ਤੁਵਾਡੀ ਮਾਤਾ ਨਾਲ ਫੇਰ ਔਨਾਂ ਨੇ ਵੜ ੜੀਆਂ ਦੀ ਔ ਦੱਸੀ ਸੀ ਰੈਸਿਪੀ ਫੇਰ ਅੱਜ ਮੈਂ ਵੀ ਹੁਣ ਚੱਲਾ ਈ ਸੀ ਬਸ ਸਮਾਨ ਵਗੈਰਾ ਲੈਣ ਮੈਂ ਕਿਆ ਚਲ ਅਸੀ ਵੀ ਅੱਜ ਘਰ ਬਣਾ ਕਿਉਂਕਿ ਸਾਡੇ ਇੱਥੇ ਤੇ ਧੁੱਪਾਂ ਈ ਬੜੀ ਹਾਂ ਧੁੱਪਾਂ ਈ ਬੜੀ ਸੋਹਣੀਆਂ ਨਿਕਲਦੀਆਂ ਪਈਆਂ ਸਾਡੇ ਇੱਥੇ ਤੇ ਮੈਂ ਕਿਆ ਚੱਲ ਅਸੀ ਵੀ
ਮੰਮੀ ਅੱਜ ਵੀ ਮੰਮੀ ਥੋੜੀ ਬਣਾ ਦੇ ਪਿਐ ਤੇ
ਦੇਖ ਲੈਨਾ ਭੇਜ ਹੀ ਦੇਣਗੇ ਜਦ ਜਦੋ ਆਣਗੇਂ ਤੇ।
ਕੋਈ ਨੀ ਹੁਣ ਤੁਸੀਂ ਆਪ ਕੈ ਹੁਣ ਕੈਣਾ ਨਾ ਉਨਾਂ ਨੂੰ ਕਰਨਾ ਔਨਾਂ ਨਾਲ ਗੱਲ। ਕੈਣਾ ਭੇਜੋ ਸਾਨੂੰ ਵੀ।
ਹਾਂਜੀ, ਕੋਈ ਗੱਲ ਨੀ ਜੀ ਹੋਰ।
ਹਮ। ਬਸ ਵਧੀਆ ਵਧੀਆ, ਐਂ ਮੈਂ ਪੁੱਛਣਾ ਸੀ ਤੁਸੀਂ ਜੇੜੀ ਪਾਈਪਿੰਨ ਲਾਂਦੇ ਪੇ ਸੀ, ਗੁੰਮ ਚ ਲਾਂਦੇ ਔ?
ਹਾਂ, ਦੇਖੋ ਪਤੈ ਕੀ ਹੁੰਦੈ ਇੱਕ ਤੇ ਨਾ ਅੱਜ-ਕੱਲ ਅ ਗਰੀਪ ਚੱਲਦੀ ਪੇਗੀ। ਚੋੜੀ ਵਾਲੀ ਜੇੜੀ ਕ ਕੰਟਰਾਸਟ ਨੀ ਹੁੰ
ਅੱਛਾ ਅੱਛਾ, ਫਿਨਸ਼ਿੰਗ ਜੇੜੀ ਫਿਨਸ਼ਿੰਗ ਪੱਟੀ ਵੀ ਕੈ ਦਿੰਦੇ ਐ ਨਾ
ਹਾਂਜੀ, ਓਨੂੰ ਫਿਨੀਸ਼ਿੰਗ ਪੱਟੀ ਬੋ ਤੁਹਾਡੇ ਐਥੇ ਓਨੂੰ ਫਿਨਸ਼ਿੰਗ ਪੱਟੀ ਬੋਲਦੇ ਨੇ, ਤੇ ਸਾਡੇ ਐਥੇ ਓਨੂੰ ਗ੍ਰਿਪ ਬੋਲਦੇ ਨੇ ਗ੍ਰਿਪ, ਹਾਂ। ਤੇ ਯਾ ਤੇ ਅਸੀਂ ਔ ਲਾਈ ਦੀ ਏ ਜਿੱਦਾਂ ਵਧੀਆ ਸੂਟ ਹੋਣ ਜਿਵੇਂ ਯਾ ਫੇਰ ਜਿਵੇਂ ਕ ਅ ਅ ਯਾ ਫੇਰ ਅਸੀਂ ਪਾਈਪਿੰਨ ਗੁੰਮ ਲਾਈ ਦੀ ਏ।
ਅੱਛਾ ਅੱਛਾ।
ਦੀਐ ਔ ਤੇ ਦੇਖੋ ਮਾਰਕੀਟ ਤੋਂ ਈ ਮਿਲ ਜਾਂਦੀ ਐ, ਹੈਨਾ। ਤੇ ਜਿਹੜੀ ਫਿਨਿਸ਼ਿੰਗ ਪੱਟੀ ਔ ਸਾਨੁ ਖੁਦ ਤਿਆਰ ਕਰਨੀ ਪੈਂਦੀ ਏ, ਜਿੱਦਾਂ ਅ ਪੇਸਟਿੰਗ ਪੇਪਰ ਲੈ ਕੇ।
ਹਾਂਜੀ, ਤੇ ਨਹੀਂ ਔ ਨ੍ਹੀਂ ਮਿਲਦੀ ਤੁਹਾਡੇ ਔਥੋਂ?
ਨਹੀਂ ਸਾਡੇ ਥੇ ਮਿਲਦੀ ਏ। ਬਟ, ਔ ਨਾ ਰੇਸ਼ਮੀ ਮਿਲਦੀ ਏ। ਰੇਸ਼ਮੀ ਤਾਂਦ ਵਾਲੀ ਮਿਲਦੀ ਏ ਨਾ। ਤੇ ਫਿਰ ਕਈ ਕਸਟਮਰ ਪ੍ਰੈਫਰ ਹੀ ਨਹੀਂ ਕਰਦੇ, ਕਿ ਰੇਸ਼ਮੀ ਚੀਜ਼ਾਂ। ਕਈਆਂ ਨੂੰ ਘਾਲ ਪੈਂਦੀ ਹੈ, ਫਿਰ ਉਹ ਕਹਿੰਦੇ ਨੇ ਕਿ ਬਈ ਆਸਨ ਤੇ ਕੋਟਨ ਦੀ ਵਧੀਆ ਚੀਜ਼ ਲਗਾ ਕੇ ਦਿਓ, ਬੇਸ਼ੱਕ ਤੁਸੀਂ ਪੈਸੇ ਫਾਲਤੂ ਲੈ ਲੋ। ਫਿਰ ਅਸੀਂ ਵੀ ਕਾਰੀਗਰ ਰੱਖੇ ਹੀ ਦਿੰ ਦੇਖੋ ਪੈਸੇ ਸੋ ਦੋ ਸੌ ਉੱਪਰ ਨੀਚੇ-
ਨਹੀਂ ਹਾਂ ਹਾਂਜੀ ਸਾਡੇ ਇੱਥੇ ਲੈਸ ਵੀ ਬਹੁਤ ਮਹਿੰਗੀ- ਹੋਦੇ ਹੋ ਗਈ ਤੇ ਹੋਗੀ ਪਾਈਪਿੰਨਾਂ ਵੀ ਵੀਹ ਰੁਪਏ ਮੀਟਰ ਦਸ ਰੁਪਏ ਮੀਟਰ, ਹਾਂਜੀ।
ਅਰੇ ਤੀ ਚਾਲੀ ਰੁਪਏ ਦਾ ਬੰਡਲ ਹੀ ਆ ਜਾਂਦਾ ਅਠਾਰਾਂ ਮੀਟਰ ਦਾ
ਅੱਛਾ-ਅੱਛਾ ਨਹੀਂ-ਨਹੀਂ ਸਾਡੇ ਇੱਥੇ ਮਿਲਦੇ ਆ ਬੰਡਲ ਵੀ ਫਿਰ ਹੁੰਦੇ ਨਾ- ਕਿੰਨੀਆਂ ਇਕੱਠੀਆਂ ਕਰ ਲਈ ਅਸੀਂ ਹੁਣ ਮੈਂ ਕਿਸੇ ਦੀ ਲਾਣੀ ਸੀ ਕਰੀਮ ਕਲਰ ਦੀ, ਮੈਂ ਕਿਹਾ ਚੱਲ ਪੁੱਛਾਂ ਤੁਸੀਂ, ਇੱਕ ਕਈ ਲਾਉਂਦੇ ਨਾ ਐਕਸਟਰਾ ਕੱਪੜਾ ਲਾ ਕੇ ਪੱਟੀ ਬਣਾ-
ਨਹੀਂ ਅਸੀਂ ਨਹੀਂ ਲਗਾਉਦੇ ਪਤਾ ਕੀ ਹੈ ਦੇਖੋ ਮੈਂ ਜਦੋਂ ਸਿੱਖ ਦਾ ਸੀ ਨਾ ਮੈਂ ਸਾਰੇ ਕੰਮ ਕਰਦਾ ਸੀ। ਏ ਜਿਵੇਂ ਤੁਸੀਂ ਕਹਿ ਰਹੇ ਹੋ ਹੁਣ ਮੈਂ ਰੱਖੇ ਦੇ ਨੇ ਕਾ ਕਾਰੀਗਰ ਤੇ ਫੇਰ ਦੇਖੋ ਮੈਂ ਉਹਨਾਂ ਨੂੰ ਤਨਖਾਵਾਂ ਵੀ ਦੇਣੀਆਂ ਨੇ ਤੇ ਫਿਰ ਮੈਨੂੰ ਇਹ ਹੂੰਦਾ ਹੈ ਕਿ ਮੈਨੂੰ ਫਿਨਿਸਿ਼ਗ ਦਾ ਕੰਮ ਚਾਹੀਦਾ। ਤੇ ਫੇਿਰ ਮੈਂ ਅਪਣਾ ਕੰਮ ਹ ਦੇਖੋ ਆਪ ਆਪਾਂ ਲੋਕ ਤੇ ਕੀ ਕਰਨੇ ਆ ਜਿਵੇਂ ਮ ਕੰਮ ਕੱਢਣ ਦੀ ਕਰਨੇ ਆ ਹੈਨਾ। ਜਲਦੀ ਜਲਦੀ ਚ ਅਸੀ ਉਹਨਾ ਕੋਲ ਤੇ ਮੈਂ ਪ੍ਰੋ ਫਿਨਸ਼ਿੰਗ ਦਾ ਕੰਮ ਕਰਾਉਣਾ ਬਈ ਪ੍ਰੋਪਰ ਪੱਟੀ ਖੁਦ ਬਣਾਉਂਦੇ ਨੇ ਪੈਸੇ ਦੇਣੇ ਦੇਖੋ ਮੈਂ ਵੀ ਅੱਗੋਂ ਦੀ ਪੈਸੇ ਲੈਣੇ ਹੈਵੀਨੇਸ ਦਵਾਈ ਆ ਤੇ ਹੈ ਨਹੀਂ ਕੋਈ ਮੈਂ ਵੀ ਤੇ ਮੈਂ ਉਸ ਹਿਸਾਬ ਨਾਲ ਕੰਮ ਕਰਾਉਣਾ ਵਾ।
ਅੱਛਾ, ਮੈਂ ਵੀ ਉਹੀ ਪੁੱਛ ਪੁੱਛਣਾ ਸੀ ਸਾਡੇ ਇਥੇ ਲੈਸਾ ਵੀ ਬੜੀਆਂ ਮੰਗਿਆ ਚੱਲ ਕਹਿੰਦੀ ਐ ਪਾਈਪਿੰਗ ਲਾ ਦੋ, ਪਾਈਪਿੰਗ ਸਾਡੇ ਏਥੇ ਮਿਲ ਜਾਂਦੀ ਏ, ਦਸ ਰੁਪਏ ਮੀਟਰ ਵੀਂ ਰੁਪਏ ਮੀਟਰ ਲੈਸਾਂ ਤਾਂ ਸਤ ਸਤਰ ਰੁਪਏ ਘੱਟ ਹੈ ਹੀ ਨੀ ਸੱਠ ਰੁਪਏ ਮੀਟਰ ਸੱਤਰ ਰੁਪਏ ਮੀਟਰ ਬਹੁਤ ਮਹਿੰਗਾਈ ਏ।
ਹਾਂ ਕੋਈ ਨੀ ਤੁਸੀਂ ਪਤਾ ਕੀ ਕਰਨਾ, ਅਗਲੇ ਮਹੀਨੇ ਤੁਸੀਂ ਆਓਗੇ ਨਾ ਤੇ ਜਿਹੜੇ ਬੇਸਿਕ-ਬੇਸਿਕ ਕਲਰ ਹੁੰਦੇ ਨੇ ਨਾ ਹਲਕੇ
ਅੱਜ ਕੱਲ ਉਹੀਓ ਵਾਈਟ ਹੀ ਕੋਮਨ ਹੋ ਗਿਆ ਵਾਈਟ ਕਰੀਮ ਬਲੈਕ
ਤੇ ਮੈਂ ਤੁਹਾਨੂੰ ਵਧੀਆ ਦੋਚ ਚਾਰ ਲੈਸਾਂ ਦੇ ਬਣਡਲ ਨਾਲੇ ਪਾਈਪਿੰਗਾ ਵਧੀਆ ਲੈ ਦਾਂਗਾ ਤੁਹਾਨੂੰ, ਜਿੰਨੇ ਦੀ ਤੁਹਾਡੇ ਉੱਥੇ, ਨਹੀਂ-ਨਹੀਂ ਜਿਵੇਂ ਬਾਹਰ ਨਿਕਲੋ ਤੇ ਮਾਰਕੀਟ ਸਾਰੀ ਮਾਰਕੀਟ ਸਾਡੇ ਕੋਲ ਹੈ। ਸਨ ਸਬਜ਼ੀ ਮੰਡੀ ਵੀ ਕੋਲ ਹੈ। ਸਾਨੂੰ- ਕੱਪੜਿਆਂ ਨੇ ਦੁਕਾਨਾਂ ਵੇ ਬੋਲੇ ਸਾਨੂੰ, ਲੈਸਾ ਵਾਲੀ ਦੁਕਾਨ ਨਵੇ ਪੁਲ ਬੋਲ ਨੇ
ਹੂ, ਸਾਡੇ ਇੱਥੇ ਦੂਰ ਐ ਬੜਾ
ਸਾਨੂੰ ਗੁਰਦੁਆਰੇ ਵੀ ਬੜੇ ਕੋਲ ਨੇ, ਜਿਸ ਏਰੀਏ ਚ ਮੈਂ ਰਹਿ ਨਵਾਂ ਉਸ ਏਰੀਏ ਚ ਮੇਰੇ ਆਲੇ ਦਵਾਲੇ ਕਮ ਸੇ ਕਮ, ਛੇ ਗੁਰਦੁਆਰੇ ਨੇ ਮਤ
ਅੱਛਾ ਅੱਛਾ, ਸਾਡੇ ਤੇ ਇੱਥੇ ਇੱਕ ਵੀ ਨੀ ਹੈ ਕੋਲ
ਇੱਕ ਤਾਂ ਇਨਾ ਹੀ ਹੈ, ਜਿਵੇਂ ਚਾਰ ਕਦਮ ਸਹੀ ਹੈ। ਫਿਰ ਇੱਕ ਨਾਨਕ ਸਰ ਠਾਠ ਹੈਗਾ ਹੈ, ਬਾਬਾ ਜੀ ਦਾ ਪਿੱਛੇ ਜੀ ਉਹਨਾਂ ਦੀ ਬਰਸੀ ਵੀ ਮਨਾਈ ਸੀ, ਬਾਬਾ ਜੀ ਤੇ ਚਲਾਣਾ ਕਰ ਗਏ ਨੇ, ਤੇ ਉਹਨਾਂ ਦੀ ਬਰਸੀ ਸਮਾਗਮ ਸੀ। ਸਾਡੇ ਇੱਥੇ ਬਹੁਤ ਵਧੀਆ ਮਨਾਉਂਦੇ ਨੇ ਤਿੰਨ ਦਿਨ ਦਾ ਦੀਵਾਨ ਹੁੰਦਾ ਬਾਰ ਔ ਰੱਖ
ਹਾਂਜੀ ਹਾਂਜੀ ਹਾਂਜੀ, ਤੇ ਔ ਇੱਕ ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ, ਤੁਸੀਂ ਉਹ ਫਰਸ਼ੀ ਸਲਵਾਰ ਸੀਤੀ ਐ।
ਫਰਸ਼ੀਆਂ ਬੜੀਆਂ ਸੀ
ਤੇ ਨਹੀਂ ਉਹ ਕਿੱਦਾਂ ਤੁਸੀਂ ਕੱਟਦੇ ਜਿੱਦਾਂ ਸਲਵਾਰਾ ਕੱਟ ਐ ਤੇ ਔਦਾਂ ਹੀ
ਹਾਂ ਬਸ ਇਹ ਹੁਨਦਾ ਉਹਦੇ ਚ ਨਾ ਥੋੜਾ ਘੇਰ ਦਾ ਹਿਸਾਬ ਹੁੰਦਾ ਕਿ ਹਿਪ ਦੇ ਅਕੋਰਡਿੰਗ ਜਿਵੇਂ ਤੁਸੀਂ ਲੂਜਿੰਗ ਲੈਣੀ ਹੁੰਦੀ ਜਿਵੇਂ ਕਈ ਕੁੜੀਆਂ ਮਤਲਬ ਲੇਡੀਜ਼ ਪ੍ਰੈਫਰ ਕਰਦੀਆਂ ਨੇ ਕਿ ਥੋੜੀ ਲੂਜ ਹੋਏ ਬਟ ਕਈ ਕਹਿੰਦੀ ਨੇ ਕਿ ਸਾਨੂੰ ਪੈਂਟ ਲੁਕ ਪਰਸੀ ਚਾਹੀਦੀ ਹੈ ਨਾ
ਹਾਂਜੀ ਜੇ ਉਹੀ ਮੈਂ ਪੁੱਛਣਾ ਸੀ ਕਿ ਮੈਨੂੰ ਵੀ ਇੱਕ ਕਹਿੰਦੇ ਵੀ ਸੀ ਕਿ ਮੇਰੇ ਨਾ ਫਰਸ਼ੀ ਸਲਵਾਰ ਸੀ ਨਾ ਮੈਂ ਕਦੇ ਕਟਿੰਗ ਕੀਤੀ ਨੀ ਤੇ ਹੁਣ ਮੈਨੂੰ ਚੇਤਾ ਗੱਲ ਕਰ ਾਰੇ ਮੈਂ ਕਿਹਾ ਚੱਲ ਪੁੱਛੋ ਫਰਸ਼ੀ ਸਲਵਾਰ ਤੁਸੀਂ ਕੱਟੀ ਹੈ ਇੱਕ ਤੇ ਪਲਾਜ਼ੋ ਦੀ ਹਿੱਪ ਜਿੰਨੀ ਰੱਖਦੀਏ
ਹਾਂ ਨਹੀਂ ਨਹੀਂ ਉਹ ਤਾਂ ਫੇਿਰ ਬਹੁਤ ਹੀ ਟਾਈਟ ਹੋ ਜਾ ਵੀ ਤੁਸੀਂ ਨਾ ਇੱਕ ਇੰਚ ਦਾ ਘੇਰ ਰੱਖ ਰੱਖ ਲਓ ਇੱਕ ਇੰਚ ਦਾ ਘੇਰ ਰੱਖ ਕੇ ਨਾ ਤੁਸੀਂ ਜਿਹੜੀ ਲਾਸਟ ਵੀ ਚੋਣ ਪਏਗੀ ਨਾ ਚਾਰ ਇੰਚ ਦੀ ਚੋਣ ਪੈਂਦੀ ਹੈ ਉਹਦੇ ਨਾਲ ਸਾਡਾ ਪਹੁੰਚ ਹੈ ਨਾ ਘੁੰਮਦਾ ਨਹੀਂ
ਅੱਛਾ ਅੱਛਾ ਮੈਂ ਸਮਝ ਗਈ ਪਹੁੰਚੇ ਤੋਂ ਪਹੁੰਚੇ ਤੋਂ ਲੈਣਾ ਚਾਰ ਇੰਚ ਵਾਲਾ ਪਲੇਟ ਅੱਛਾ
ਮਤਲਬ ਪਾਈ ਹੋਈ ਸਲਵਾਰ ਨਾ ਕਦੀ ਵੀ ਟਢੇਡੀ ਘੁੰਮੇਗੀ ਨ ਖੜੀ ਖੜੀ ਰਹੇਗੀ ਸਮਝ ਗ ਹੋ ਇੱਕ ਤੁਸੀਂ ਏਦਾਂ ਕਰਨਾ ਕਿ ਜੇ ਤੁਸੀਂ ਸਲਵਾਰ ਸੀਣੀ ਹੈ ਨਾ ਪਰਸੀ ਸੀ ਜਦੋਂ ਪਹੁੰਚਿਆ ਜਿੱਥੋਂ ਕੱਟਣਾ ਨਾ ਜਿ ਅੱਠ ਨੌ ਇੰਚ ਤੇ ਮਾੜਾ ਜ ਤੀਰਸ਼ਾ ਕੱਟ ਨ ਮਤਲਬ ਅ ਜਿਹੜਾ ਨੀਚੇ ਵੱਲ ਉਹ ਤੁਹਾਡੀ ਸਲਵਾਰ ਉਠ ਹੈੇਗੀ ਨੇ ਅਦੇ ਨਾਲ ਜੁੜੀ ਬੇਸਿਕ ਬੇਸਿਕ ਟਟੀਪ ਨੇ ਜਿਹੜੀਆਂ ਵ
ਹਮ ਨਹੀਂ ਮੈਂ ਤੁਹਾਡੇ ਕੋਲ ਪਰਚੀ ਸਲਵਾਰ ਦਾ ਕੋਈ ਸਹੀ ਤਰ੍ਹਾਂ ਡਿਟੇਲ ਲਵਾਂਗੀ।
ਚਲੋ ਕੋਈ ਨੀ ਫ ਮੈਂ ਨਾ ਇੱਕ ਨਾ ਆਪ ਨੂੰ ਹ ਮੈਂ ਤੁਹਾਨੂੰ ਨਾ ਵੀਡੀਓ ਭੇਜਦਾ ਹੁਣ ਜਿਹ ਨਾਕਸਟਮਰ ਮਾ ਤੇ ਮੈਂ ਤੁਹਾਨੂੰ ਲਾਉਦਾ।
ਅੱਛਾ, ਅੱਛਾ ਕੋਈ ਗੱਲ ਨੀ ਮੈਨੂੰ ਦੱਸਣਾ ਫੇਰ ਮੈਂ ਵੀ ਪੁੱਛਣੀ ਰੇਟ ਵੀ ਪੁੱਛ ਨੇ ਧੜਕ ਲਓ।
ਕੋਈ ਨੀ ਫੇਰ ਅਸੀਂ ਲਾਉਂਦੇ ਹਾਂ ਗੱਲ ਹਾਂਜੀ ਠੀਕ ਹੈ ਚੰਗਾ ਚੰ। ਸਤਿ ਸ੍ਰੀ ਅਕਾਲ।